ਹਾਂਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੋਰ ਕਿਆ ਹਾਲ ਕੀ ਹੋਰ ਕੀ ਹਾਲ ਐ?
ਵਧੀਆ-ਵਧੀਆ ਤੁਸੀਂ ਸੁਣਾਓ?
ਹੋਰ ਦਾਲ ਸਬਜ਼ੀ ਬਣਾ ਲਈ?
ਦਾਲ ਸਬਜ਼ੀ ਬਸ ਅੱਜ ਮੂੰਗ ਤੁਲੀ ਬਣਾਣੀ ਐ।
ਅੱਜ ਅਸੀਂ ਵੀ ਓਹੀ ਬਣਾਣੀ ਐ ਲੈ ਅੱਜ ਤਾਂ ਸੇਮੀ-ਸੇਮ ਹੋ ਗਈ।
ਵਾਹ‌ ਜੀ ਵਾਹ ਵਧੀਆ ਹੋਗਿਆ ਫੇਰ ਤਾਂ। ਅੱਛਾ, ਚਲੋ ਵਧੀਆ ਹੋਗਿਆ ਉ ਤਾਂ ਭਿਜਨੀ ਪਾ ਦੋ ਤੇ ਫਿਰ ਝਟ ਬਣ ਜਾਂਦੀ ਇੱਕ ਉਬਾਲੇ ਨਾਲ ਇੱਕ-ਇੱਕ ਸਾਈਡ ਰੱਖ ਦਿਓ ਨਾਲ ਹੀ ਤੜਕਾ ਲਗਾਓੱ, ਇਕ ਤਰਫ ਫੁਲਕੇ ਬਣਾਓ ਅੱਜ ਕੱਲ ਸ ਕੀਵੇ ਦੇ ਬਣੇ ਹੋਏ ਨੇ? ਤਿੰਨ-ਤਿੰਨ ਚੁੱਲ੍ਹਿਆਂ ਵਾਲੇ ਗੈਸ ਚੱਲੇ ਹੋਏ ਨੇ ਤੇ ਤਿੰਨ ਕੰਮ ਇਕੱਠੇ ਈ ਹੋ ਜਾਂਦੇ ਆ।
ਹਾਂਜੀ-ਹਾਂਜੀ, ਹੂੰ। ਬਸ ਠੀਕ ਐ। ਆਹ ਬੱਚੇ ਸਾਡਿਆਂ ਨੇ ਮਨ ਅਹ ਬੇਟੇ ਨੇ ਖਾਣੀ ਨੀ ਬੇਟੀ ਖਾ ਲਊਗੀ। ਹੁਣ ਬੇਟੇ ਦੀ ਦੇਖਦੇ ਆ ਕੀ ਕਰਨਾ ਹੂੰ। ਸਾਨ ਤਾਂ ਫਿਰ ਸੇਵੇਰ ਦਾ ਵੀ ਕਰਨਾ ਪੈਂਦਾ ਨਾ ਟਿਫਨਾਂ ਦਾ ਸੋਚਣਾ ਪੈਂਦਾ ਵਾ। ਬੱਚਿਆਂ ਲਈ ਕੀ ਲੈ ਕੇ ਜਾਣਾ? ਉ ਪੁੱਛਣਾ ਪੈਂਦਾ ਉ ਲੱਗ ਅਲੱਗ ਟੀਫ ਹੁਣ ਸਵੇਰੇ ਸਾਢੇ ਛੇ ਪੈਕ ਕਰਨੇ ਪੈਂਦੇ ਮੈਨੂੰ। ਉਹ ਬੜਾ ਚੱਕਰ ਐ, ਕਦੀ ਕਹਿ ਦੇਣਗੇ ਜੀਰੇ ਵਾਲੇ ਆਲੂ ਬਣਾ ਦੋ ਜਾਂ ਪਨੀਰ ਦੀ ਭੁਰਜੀ ਬਣਾ ਦੋ ਬਸ ਆਹੀ ਦੋ ਚੀਜ਼ਾਂ
ਹੂੰ-ਹੂੰ। ਅੱਛਾ, ਨਾ-ਨਾ ਰੋਜ਼-ਰੋਜ਼ ਕਿੱਥੇ ਪਨੀਰ ਖਾ ਵੀ ਨੀ ਹੁੰਦਾ ਰੋਜ਼-ਰੋਜ਼ ਇੱਕ ਚੀਜ਼ ਖਾ ਵੀ ਨੀ ਹੁੰਦੀ।
ਹਾਂ, ਕੱਲ ਦੁੱਧ ਖ਼ਰਾਬ ਹੋ ਗਿਆ ਸਵੇਰੇ ਪਤਾ ਨੀ ਹੁੱਮਸ ਦੇ ਨਾਲ ਦੁੱਧ ਖ਼ਰਾਬ ਹੋ ਗਿਆ ਕੱਲ ਮੰਮੀ ਕਹਿੰਦੇ ਪਨੀਰ ਬਣਾ ਲਾ ਫਿਰ ਮੈਂ ਪਨੀਰ ਫੈਂਟਿਆ ਰ ਫਿਰ ਅੱਜ ਦੋਨਾਂ ਨੂੰ ਪਨੀਰ ਦੀ ਭੁਰਜੀ ਬਣਾ ਦਿੱਤੀ।
ਹੂੰ, ਮੈਂ ਤੇ ਆਪ ਕਈ ਵਾਰ ਏਦਾਂ ਈ ਹੋਇਆ ਤੇ ਮੈਂ ਤੇ ਇਹਨੂੰ ਪਨੀਰ ਸਾਡੀ ਬੇਟੀ ਨੂੰ ਪਨੀਰ-ਪਨੀਰ ਵਾਲੇ ਪਰਾਂਠੇ ਬੜੇ ਸਵਾਦ ਲੱਗਦੇ। ਆ ਫਿਰ ਮੈਂ ਪਰਾਂਠੇ ਬਣਾ ਦਿੰਨੀ ਆ। ਹਾਂ, ਪਿਆਜ, ਅਦਗਰ ਵਗੈਰਾ ਸਭ ਕੁਛ ਪਾ ਕੇ ਤੇ ਪਰਾਂਠੇ ਫਿਰ ਮੈਨੂੰ ਵੀ ਬਹੁਤ ਆਪ ਵੀ ਫੇਰ ਉਹੀ ਖਾ ਲਈਦੇ ਆ, ਸਵਾਦ ਲੱਗਦੇ ਆ ਮੇਰੇ ਆਪ ਨੇ ਇੱਕ ਵਾਰ ਤਾਂ ਦੋ ਕਿੱਲੋ ਦਾ ਦੋ ਕਿੱਲੋ ਦੁੱਧ ਖ਼ਰਾਬ ਹੋ ਗਿਆ ਤੇ ਬਸ ਉ ਗਿਆਤ ਭੁੱਲ ਗਿਆ, ਕਿਤੇ ਚਲੇ ਗਏ ਤੇ ਬਸ ਦੋ ਕਿੱਲੋ-ਦੋ ਕਿੱਲੋ ਹੀ ਖਰਾਬ ਹੋ ਗਿਆ।
ਔਹੀ ਐ ਨਾ।
ਕੰਮ ਆ ਜਾਂਦਾ ਖ਼ਰਾਬ ਨੀ ਜਾਂਦਾ ਕੁਛ ਨਾ ਕੁਛ ਹੂੰ।
ਦੇਇਏ ਮੈਂ ਕਿਹਾ, ਬੱਚਿਆਂ ਦੇ ਪਨੀਰ ਦੀ ਭੁਰਜੀ ਬਣਾਣ ਲੱਗੀ ਆ ਰਾਂਤੀ ਫੋਨ ਆਇਆ ਸਾਡੇ ਰਖ ਦੇਣਾ ਕਹਿੰਦੇ ਸਾਡੇ ਲਈ, ਮੈਂ ਕਿਹਾ ਪਨੀਰ ਓਨਾ ਕਾ ਕਹਿੰਦੇ ਆਹੋ, ਬੱਚਿਆਂ ਦੇ ਸੋਚਦੇ ਆ ਨੂੰ-ਸੱਸ ਕਹਿੰਦੇ ਦੋਨੇ ਜਾਣੀਆਂ ਸਾਡਾ ਨਾ ਸੋਚਿਓ ਕਹਿੰਦੇ, ਅਸੀਂ ਵੀ ਪਨੀਰ ਖਾ ਲੀਏ ਮੈਂ ਕਿਹਾ, ਤੁਸੀਂ ਖਾ ਲਓ ਭਾਈ ਹੈਂ ਲੈ ਆਓ, ਮੈਂ ਕਿਹਾ ਲਿਆ ਦੋ ਪਨੀਰ ਤੁਹਾਨੂੰ ਵੀ ਬਣਾ ਦੇਨੇ ਆਂ। ਆਹੋ ਕਹਿੰਦਾ ਠੀਕ, ਆ-ਆਹੋ ਇਹੀ ਕਹਿੰਦੇ ਮੈਂ ਕਿਹਾ, ਹੁਣ ਮੈਂ ਕੋਂ ਸਾਢੇ ਅੱਠ ਵਜੇ ਨਿਕਲ ਨ ਹੋਣਾ, ਤੁਸੀਂ ਲੈ ਆਈਓ ਮੈਂ ਕਿਹਾ। ਤੁਹਾਨੂੰ ਬਣਾ ਦਾਂਗੀ ਆ।
ਪਨੀਰ ਕਿੱਦਾਂ ਬਣਾਦੇ ਓ ਭੁਰਜੀ ਬਣਾਦੇ ਓ, ਕ ਤਰੀ ਵਾਲਾ ਬਣਾਦੇ ਓ
ਤਰੀ ਵਾਲਾ ਵੀ ਬਣਾ ਦਾਇਦਾ ਹਰ ਤਰਾਂ ਬਣਾ ਲਈ
ਜੇਹੜਾ-ਜੇਹੜਾ ਘਰ ਦਾ ਹੋਏ ਪਨੀਰ ਉ ਤਾਂ ਪੂ ਤਰੀ ਵਾਲਾ ਬਣਦਾ ਹੀ ਨਹੀਂ ਉਹ ਤੇ ਭੁਰਜੀ ਬਣਦੀ ਏਦੀ ਹਾਂ
ਉਹਦਾ ਜਿੱਦਾਂ ਮਲਾਈ ਵੀ ਰਿੜਕੀ ਨਾ ਅੱਜ ਕੱਲ੍ਹ ਤਾਂ ਨਿਕਲਦਾ ਨਹੀਂ ਹੈਗਾ, ਕਿਸੇ ਵੇਲੇ ਮਲਾਈ ਰਿੜਕੋ ਉਹਦੇ ਚ ਵੀ ਲੱਸੀ ਚੋਂ ਨਿਕਲ ਆਂਦਾ ਵਾ
ਹਾਂ ਪਨੀਰ ਬਣ ਜਾਂਦਾ ਓਦਾ ਵੀ
ਪਨੀਰ ਬਣ ਜਾਂਦਾ ਉਹ ਕਾਫ਼ੀ ਸਾਰਾ ਨਿਕਲ ਆਦਾ ਉਹ ਫਿਰ ਐਂ ਪਿਆਜ਼ ਪਊਜ ਟਮਾਟਰ ਪਾ ਕੇ ਬੜਾ ਵਧੀਆ ਬਣ ਜਾਂਦਾ ਉਹ ਸਾਰੇ ਖਾ ਲੈਂਦੇ
ਉਹ ਫਿਰ ਤੁਸੀ ਅਹ ਮਤਲਬ ਜਿਹੜਾ ਭੁਰਜੀ ਬਣਾਂਦੇ ਹੋ ਕੀ - ਕੀ ਪਾ ਕੇ ਬਣਾਂਦੇ ਹੋ
ਕੀ ਕਿਹੜੀ ਭੁਰਜੀ
ਪਨੀਰ ਦੀ ਭੁਰਜੀ ਬਣਾਂਦੇ ਆ ਜਿਦਾਂ ਹਾਂ, ਪਿਆਜ ਟਮਾਟਰ ਅੱਛਾ, ਹੋਰ
ਬਸ, ਹਰੀਆ ਮਿਰਚਾਂ ਤਾਂ ਪਾਣੀਆ ਨਹੀਂ ਫਿਰ ਬੱਚਿਆਂ ਨੇ ਨੀ ਖਾਣੀਆਂ
ਅੱਛਾ ਲਸਨ, ਅਦਰਕ- ਅਦਰਕ ਨਹੀ ਪਾਦੇ
ਨਹੀਂ- ਨਹੀਂ ਉਹ ਅਸੀਂ ਨੀ ਪਾਈਦਾ ਅਸੀਂ ਅਦਰਕ ਬਸ ਭਾਬੀ ਜੀ ਬੱਸ ਸਰਦੀਆਂ ਦੇ ਦੋ ਕੁ ਮਹੀਨੇ ਵਰਤੀ ਦਾ
ਅੱਛਾ
ਹਾਂ ਲਸਣ ਵੀ ਸਾਡੇ ਬਸ ਉਹ ਵੀ ਮੈਂ ਹੀ ਜਿੱਦ ਕਰ ਲਵਾਂ, ਤੇ ਸਾਗ ਦੇ ਵਿੱਚ- ਮਾੜਾ ਮੋਟਾ ਪਾ ਲੈਣਾ ਵਾ ਸਰਦੀਆਂ ਚ, ਲਸਣ ਤਾਂ ਬਿਲਕੁਲ ਹੀ ਨਹੀਂ ਖਾਂਦੇ ਨਾ
ਖਾਣਾ ਚਾਹੀਦਾ ਲਸਣ ਵੈਸੇ ਵੀ ਹਾਰਡ ਵਗੈਰਾ ਵਾਸਤੇ ਅੱਛਾ ਹੁੰਦਾ ਹੂੰ ਅਸੀ ਤੇ ਬਹੁਤ ਨਾ ਸਰਦੀਆਂ ਗਰਮੀਆਂ ਪਾਈ ਦਾ ਥੋੜ੍ਹਾ ਬਹੁਤ ਗਰਮੀਆਂ ਚ ਸਰਦੀਆਂ ਚ ਜ਼ਿਆਦਾ ਪਾਈ ਦਾ ਤੇ ਗਰਮੀਆਂ ਚ ਥੋੜ੍ਹਾ-ਥੋੜ੍ਹਾ ਪਾ ਦੇਈ ਦਾ ਪਾਈ ਦਾ ਜ਼ਰੂਰ ਏ ਚੀਜ਼ ਵਾਈ ਬਾਦੀ ਨਹੀ ਕਰਦੀ
ਸਾਡੇ ਸਾਹਮਣੇ ਆਂਟੀ ਆ ਉਹ ਵੀ ਏਦਾਂ ਹੀ ਆ ਜ਼ਰੂਰ ਬਾਰਾਂ ਮਹੀਨੇ ਲਸਣ ਅਦਰਕ ਵਰਤਦੀ ਏ
ਹੂੰ ਅਸੀਂ ਆਪ ਵਰਤੀ ਦਾ ਵਾ ਆ ਪਿੱਛੇ ਮਿਲਦਾ ਨੀ ਪਿਆ ਸੀਗਾ ਦੋ ਹਫਤੇ ਹਾਂ, ਅੱਛਾ
ਨਹੀਂ ਇੱਧਰ ਤਾਂ ਅਦਰਕ ਦੇਖਣ ਨੂੰ ਬਸ ਮਹੀਨ ਦੋ ਕੁ ਮਹੀਨੇ ਸਰਦੀਆਂ ਦੇ ਬਸ ਉਦੋਂ ਕਿਤੇ ਲਸਣ ਅਦਰਕ ਦੀ ਤਰੀ ਬਣਾ ਲੈਣੀ ਦੋ ਤਿੰਨ ਵਾਰੀ ਬਸ ਤੇ ਅਦਰਕ ਸਬਜ਼ੀਆਂ ਚ ਪੈ ਜਾਣਾ ਤੇ ਨਹੀਂ ਤੇ ਹੁਣ ਨਹੀਂ ਪੈਂਦਾ ਸਿੰਪਲ ਬਸ ਪਿਆਜ ਟਮਾਟਰ ਤੜਕੇ ਹੀ ਲੱਗਦੇ ਐ
ਅੱਛਾ, ਮੈਂ ਬਸ
ਉਹ ਫਿਰ ਆਦਤਾਂ ਬਣ ਜਾਂਦੀਆਂ ਜਿੱਦਾਂ ਦਾ ਹਨਾ ਹੁਣ ਇੰਨੇ ਸਾਲ ਹੋ ਗਏ ਆ
ਹਾਂ-ਹਾ
ਟੇਸਟ ਉਦਾਂ ਲੱਗਣਗੇ ਹੁਣ ਮੂੰਹ
ਹੂੰ ਉਹ ਤੇ ਹੈ ਈਏ ਅੱਛਾ
ਉਦਾਂ ਦੇ ਟੇਸਟ ਬਣ ਜਾਂਦੇ ਆ ਹੁਣ ਸਾਗ ਸੀਗਾ ਇੱਧਰ ਜੀ ਕੱਲਾ ਪਿਆਜ ਤੇ ਅਦਰਕ ਪਾ ਕੇ ਸਾਗ ਤੜਕ ਤਾ ਮੈਨੂੰ ਸਾਗ ਲੱਗਣਾ ਆ ਕੀ ਏ, ਤੇ ਹੁਣ ਜਿਹੜੇ ਮੇਰੇ ਪੇਕੇ ਸੀ ਮੇਰੇ ਮਾ ਮੇਰੀ ਨੇ ਸੋਹਣੇ -ਸੋਹਣੇ ਟਮਾਟਰ ਐਨ ਕੱਟ- ਕੁੱਟ ਕੇ ਬੜਾ ਵਧੀਆ ਤੇ ਮੇਰੇ ਮੰਮੀ ਨੇ ਕੀ ਕਰਨਾ ਜਿੱਦਾਂ ਏਦਾਂ ਸਾਗ ਤੜਕੀ ਜਾਣਾ, ਜਿੱਦਾਂ ਬਚ ਗਿਆ ਉਹਨੂੰ ਵੀ ਤੜਕੀ ਜਾਣਾ
ਹੂੰ- ਹੂੰ ਅਸੀਂ- ਅਸੀਂ ਸਾਗ ਵਿੱਚ ਪਿਆਜ, ਟਮਾਟਰ ਨਹੀਂ ਪਾਈਦਾ ਸਰੋਂ ਦੇ ਸਾਗ ਵਿੱਚ ਪਿਆਜ ਟਮਾਟਰ ਨਹੀਂ ਪਾਈਦਾ ਅਸੀਂ-ਅਸੀਂ ਅਹ ਲ ਲਸਣ, ਹਿੰਗ ਇਹ ਪਾ ਦਈ ਦੀ ਆ ਜ਼ਿਆਦਾ ਸਾਰੀ। ਤੇ ਫਿਰ ਮਗਰੋਂ ਅਦਰਕ ਦਾ ਅਦਕਰ ਜ਼ਿਆਦਾ ਸਾਰਾ ਪਾ ਕੇ ਨਾ ਅਦਰਕ ਦਾ ਤੜਕਾ ਲਗਾਈ ਦਾ। ਪਿਆਜ ਵਗੈਰਾ ਨੀ ਪਾਉਂਦੇ ਅਸੀਂ। ਸਰੋਂ ਦੇ ਸਾਗ 'ਚ ਉਹ ਟੇਸਟ ਫਿਰ ਅਲੱਗ ਜਿਹਾ ਹੀ ਹੋ ਜਾਂਦਾ।
ਮੰਮੀ ਵੀ ਕਹਿੰਦੇ ਹੁੰਦੇ ਸੀ ਇਕੱਲਾ ਅਦਰਕ, ਟਮਾਟਰ ਦਾ ਤੜਕਾ ਲਾਣਾ।
ਹੂ
ਤੇ ਮੈਂ ਕਹਿਨੀ ਪਿਆਜ਼, ਟਮਾਟਰ ਫਿਰ ਫਿਰ ਖ ਸਵਾਦ ਵੀ ਲੱਗਦਾ, ਲਸਣ ਵੀ ਪਾ ਦਿੰਦੀ ਕਿੰਨਾ ਸਾਰਾ।
ਹੂ ਹੂ ਲਸਣ ਤਾਂ ਬਹੁਤ ਪੈਂਦਾ ਸਾਗ 'ਚ। ਅਸੀ ਤੇ ਭ ਕਟੋਰੀ ਭਰ ਕੇ ਲਸਣ ਦੀ ਪਾ ਦੇਈਦੀ ਆ ਸਾਗ'ਚ।
ਪਾਣਾ, ਉਹ ਨਾ ਲਸਣ ਖਾਣਾ ਚੰਗਾ ਉਹਨੇ ਲਿਆ ਕੇ ਨੀ ਦਿਆ, ਫਿਰ ਮੈਂ ਇੱਥੇ ਬੇਕਰੀ ਦੇ ਸਾਹਮਣੇ ਰੇੜੀਆਂ ਵਾ, ਉੱਥੋਂ ਲੈ ਕੇ ਆਉਣੀ ਹੁੰਨੀ ਆ।
ਅੱਛਾ। ਹੋਰ ਬਸ ਹੂ ਹੂ ਹੂ ਹੂ
ਸਬ ਤਰਹ ਸਬ ਰੇੜੀਆਂ ਲੱਗੀਆਂ ਹੋਈਆਂ ਸਾਡੇ।
ਹੂ ਹੂ ਬਸ ਆ ਜਾ, ਹੁਣ ਤੇ ਬਾਰਾਂਹ ਮਹੀਨੇ ਸਾਨੂੰ ਸਾਗ ਸਾਗ ਵੀ ਮਿਲਣ ਲੱਗ ਗਿਆ। ਪਰ ਟੇਸਟ ਤਾਂ ਸਰਦੀਆਂ ਚੀ ਆਂਦਾ ਵਾ ਸਾਗ ਦਾ।
ਉਹ ਕਹਿ ਦਿੰਦੇ ਆ ਜੀ ਕਰੇਲੇ ਸਰਦੀਆਂ ਚ ਵੀ ਮਿਲ ਜਾਂਦੇ ਆ।
ਹਾਂ
ਹਨਾ
ਪਰ ਉਹ ਮਜ਼ਾ ਨਹੀਂ ਆਉਂਦਾ, ਜੋ ਸ ਸਰਦੀਆਂ 'ਚ ਖਾ ਕੇ ਆਂਦਾ।
ਨਾ, ਚੀਜ਼ ਬੇਮੋਸਮ ਵੀ ਵਧੀਆ ਲੱਗਦੀ ਐ ਹੈ ਨਾ ਹੂ ਪਰ ਨਹੀਂ ਤੁਸੀਂ ਆਹ ਮਟਰ ਮਟਰ ਲਿਆਏ ਫਿਰ, ਉਸ ਦਿਨ ਕਹਿੰਦੇ ਸੀ ਮਟਰ ਲਿਆਣੇ।
ਨਹੀਂ ਅਸੀਂ ਨਹੀਂ ਲਿਆਏ। ਅਸੀਂ ਹਲੇ ਨੀ, ਉਹ ਸਬਜ਼ੀਆਂ ਮੇਰੀਆਂ ਲਿਆਉਂਦਿਆਂ ਹੋਇਆ ਸੀ ਨਾ। ਅੱਛਾ, ਸਬਜ਼ੀਆਂ ਲਿਆਂਦੀਆਂ ਹੋਈਆਂ ਸੀਗੀਆਂ ਘੀਆ ਰਾਮ ਤੋਰੀ, ਉਹ ਇਕੱਠੀਆਂ ਸਬਜ਼ੀਆਂ ਫਿਰ ਖਤਮ ਖਤਮ ਹੋ ਜਾਂਦੀ ਫੇਰ, ਇੱਕ ਵਿੱਚ ਰਾਜਮਾਂ ਬਣ ਜਾਂਦੇ ਆ, ਵਿੱਚ ਚਨ ਬਣ ਜਾਂਦੇ ਆ। ਏਦਾਂ ਚੀਜ਼ਾਂ ਬਣ, ਕਦੀ ਕੜੀ ਬਣਾ ਲਈ ਉਹ ਫਿਰ ਇੱਕ ਦਿਨ ਸਬਜ਼ੀ ਬਣਾ ਲਈ ਦੀ ਹੈ, ਇੱਕ ਦਿਨ ਰਾਜਮ ਜਾਂ ਛੋਲੇ ਏਦਾਂ ਕਰਕੇ ਬਣਾ ਲਈ ਦੀ ਆ ਨਾ। ਫਿਰ ਟਾਈਮ ਨਿਕਲ ਅੱਠ ਦਸ ਦਿਨ ਨਿਕਲ ਜਾਂਦਾ। ਫਿਰ ਉਹ ਸਬਜ਼ੀਆਂ ਖਤਮ ਹੋਣਗੀਆਂ। ਹਜੇ ਘੀਆ ਪਈ ਹੋਈ ਹੈ, ਹੁਣ ਕੱਲ ਨਹੀ ਬਣਾਣੀ ਸਬਜ਼ੀ ਅੱਜ ਸਬਜ਼ੀ ਬਣਾਈ ਸੀ, ਹੁਣ ਕੱਲ ਕੋਈ ਰਾਜ਼ਮਾ ਜਾਂ ਚਨੇ ਬਣਾ ਲੈਣੇ ਆ। ਤੇ ਫਿਰ ਘੀਆ ਪਰਸੋ ਬਣਜੇਗੀ, ਕਦੀ ਕੋਫਤੇ ਬਣਾ ਲਈ ਦੇ ਘੀਏ ਦੇ, ਕਦੀ ਘੀਆ ਐਦਾ ਹੀ ਬਣਾਈ, ਕਦੀ ਰਹਿਤਾ ਪਾ ਲਈ ਦਾ ਘਿਏ ਦਾ
ਅੱਛਾ ਸਾਡੇ ਤਾਂ ਰਾਜਮਾਂ ਚਨੇ
ਹਾਂਜੀ।
ਸੰਡੇ ਇੱਕ ਸੰਡੇ ਰਾਜਮਾਂ ਬਣਦੇ ਆ ਇੱਕ ਸੰਡੇ ਚਨੇ ਬਣਦੇ ਆ ਇੱਕ ਸੰਡੇ ਸਬਰ ਚਾਵਲ ਬਣ
ਹੂ ਹੂ ਹੂ
ਏਦਾ ਕੋਈ ਸਪੈਸ਼ਲ ਚੀਜ਼ ਬਣਾਓ ਸਾ
ਅੱਛਾ ਆ। ਸਾਡੇ ਸੰਡੇ-ਮੰਡੇ ਸਭ ਬਰਾਬਰ ਨਾ ਤੁਹਾਡੇ ਇਹ ਹੁੰਦਾ ਕਿ ਸੰਡੇ ਨੂੰ ਘਰ ਹੁੰਦੇ ਆ ਸਾਰੇ।
ਬੱਚੇ ਨਹੀਂ ਸਾਰੇ ਨੀ ਬੱਚੇ ਹੀ ਹੁੰਦੇ ਆ ਜਾਂ ਹੋਰ ਦੋਨੋ ਭਰਾ ਜਾਂਦੇ ਅਮਿਤਾ ਆਏ ਸੌਰੀ ਦੇਵਰ ਆਜਾ ਕਲ ਸ਼ਾਮ ਨੂੰ ਜਲਦੀ
ਹੰ ਹੰ ਹੰ ਸਾਡੇ ਹੁਣ ਘਰੇ ਹੀ ਸਬ ਸੰਡੇ-ਮੰਡੇ ਇੱਕ ਬਰਾਬਰ ਹੈ। ਬੱਚੇ ਜਦੋਂ ਹੁਨ ਛੋਟੇ-ਛੋਟੇ ਸੀਗੇ ਤਾਂ ਹੁੰਦਾ ਸੀਗਾ ਹੁਨ ਤਾਂ ਬ ਬੱਚੇ ਜਾ ਵਿਆਏ ਗਏ ਆ ਹਾਂਜੀ।
ਫ਼ਰਕ ਤਾਂ ਪੈਂਦਾ ਈ ਐ
ਹਾਂ ਉਹ ਤੇ ਹੈ ਈ ਏ ਫੇਰ ਹੁਣ ਜਦੋਂ ਜੋ ਦਿਲ ਕਰਦਾ ਬਨਾ ਲੲਈ ਦਾ ਮੂੰਹ ਚੱਕ
ਬਨਾ ਲਈਦਾ ਸਹੀ ਗੱਲ ਐ।
ਹੋਰ ਕੀ ਹਾਂਅ।
ਹੰ।
ਹੈਲੋ।
ਕਿਨੀ ਹੋ ਗਈ ਹੈਲੋ। ਵਾਈ ਫਾਲਤੂ ਏ ਹੈਲੋ। ਸਿੰਮੀ ਦੇਖੀ ਹੈਲੋ। ਵੈਸੇ ਸਾਢੇ ਅੱਠ ਮਿੰਟ ਹੋਗਯੇ ਹੈਲੋ ਕਟ ਦਾ